ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ-ਹਾਂਜੀ, ਵਧੀਆ ਜੀ, ਵਧੀਆ।
ਹੋਰ, ਕੀ ਕਰ ਰਹੇ ਸੀਗੇ?
ਬਸ ਜੀ ਵਿਹਲੇ।
ਵਿਹਲੇ ਬੈਠੇ ਸੀਗੇ?
ਹੋਰ, ਹਾਂਜੀ।
ਬਸ, ''ਮੈਂ ਆਪਣੇ ਬੱਚਿਆਂ ਨਾਲ ਬੈਠੀ ਸੀਗੀ। ਡਿਸਕਸ ਕਰਦੇ ਸੀਗੇ ਬੱਚਿਆਂ ਨਾਲ, ਕਿ ਬੱਚਿਆਂ ਨੂੰ ਟਾਈਮ ਨਾਲ ਸੋਣਾ ਚਾਹੀਦਾ ਏ, ਯਾ ਟਾਇਮ ਸੋਨਾ ਕਿਉਂ ਜ਼ਰੂਰੀ ਹੈ ਬੌਡੀ ਲਈ? ਹਨਾ, ਮੈਂ ਬੱਚਿਆਂ ਨੂੰ ਹੁਣੇ ਬੈਠੇ ਹੋਈ ਡਿਸਕਸ ਕਰ ਰਹੀ ਸੀ, ''ਮੈਂ ਕਿਹਾ ਜਰਾ ਫੋਨ ਕਰਕੇ ਥੁਹਾਨੂੰ ਪੁੱਛੀਏ। ਤੁਸੀਂ ਕਿੱਦਾਂ ਟਾਈਮ ਸਪੈਂਡ ਕਰਦੇ ਹੋ, ਆਪਣਾ ਕਿੱਦਾਂ ਟਾਈਮ ਨਾਲ ਸੋਂਦੇ ਹੋ, ਬੱਚੇ ਨੂੰ ਕਿੱਦਾਂ ਸਲਾਂਦੇ ਹੋ, ਕਿੱਦਾਂ ਉਠਾਉਂਦੇ ਹੋ? ਕੀ ਫਾਇਦੇ ਆ, ਜਲਦੀ ਸੌਣ ਦੇ?
ਹਾਂਜੀ-ਹਾਂਜੀ, ਨੀਂਦ ਤਾਂ ਦੇਖੋ ਜੀ, ਬ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਐ।
ਜੀ। ਹੂੰ-ਹੂੰ।
ਜੇ ਆਪਾਂ ਨੀਂਦ ਆਪਣੀ ਪੂਰੀ ਨਹੀਂ ਕਰਾਂਗੇ, ਤਾਂ ਆਪਣੇ ਸਰੀਰ ਨੂੰ ਨੁਕਸਾਨ ਹੀ, ਨੁਕਸਾਨ ਐ।
ਬਿਲਕੁਲ-ਬਿਲਕੁਲ ਬ ਬਿਲਕੁਲ, ਥਹਾਡਾ ਦਿਮਾਗ ਨੀ ਰੈਸਟ ਕਰੇਗਾ। ਬਿਲਕੁਲ ਮਿਹਨਤ ਕਰਦੇ ਆ, ਸਰੀਰ ਨੂੰ ਆਰਾਮ ਬਹੁਤ ਜ਼ਰੂਰੀ ਐ। ਮੈਨੂੰ ਲੱਗਦਾ ਕਿ ਸੱਤ ਤੋਂ ਅੱਠ ਘੰਟ ਤੇ ਤੇ, ਸਭ ਨੂੰ ਰੈਸਟ ਕਰਨਾ ਬਹੁਤ ਜ਼ਰੂਰੀ ਐ।
ਜ਼ਰੂਰੀ ਆ ਜੀ, ਬਹੁਤ ਜ਼ਰੂਰੀ ਆ, ਹਾਂਜੀ।
ਆ ਹੈਨਾ। ਹੂੰ, ਤਦ ਹੀ ਬੌਡੀ ਸਾਡੀ ਹੈਲਥੀ ਰਹੇਗੀ, ਜੇ ਅਸੀਂ ਸੱਤ ਤੋਂ ਅੱਠ ਘੰਟੇ ਕਮ ਸੇ ਕਮ ਸੋਵਾਂਗੇ ਤਾਂ।
ਹਾਂਜੀ, ਤੁਸੀਂ ਇੱਕ ਦਿਨ ਨੋਟ ਕਰਕੇ ਦੇਖ ਲਿਓ, ਕਿ ਤੁਸੀਂ ਰਾਤ ਨੂੰ ਅ ਪੂਰੀ ਤਰ੍ਹਾਂ ਨਹੀਂ ਡਿਸਟਰਬ ਨਾਲ ਸੋਵੋਗੇ, ਤਾਂ ਤੁਸੀਂ ਸਵੇਰੇ ਫਰੈਸ਼ ਨੀ ਫੀਲ ਕਰੋਗੇ। ਤੁਸੀਂ ਕਹੋਗੇ, ਕਿ ਮੇਰਾ ਸਰੀਰ ਤਾਜ਼ਾ ਨੀ ਹੈ, ਤਾਜ਼ਾ ਨੀ ਫੀਲ ਕਰ ਰਿਹਾ।
ਹਾਂਜੀ, ਹਾਂਜੀ ਸਿਰ ਦੁਖੇਗਾ ਹੈ ਨਾ ਤੁਹਾਨੂੰ ਕਿਸੇ ਕੰਮ ਕਰਨ ਨੂੰ ਜੀਅ ਨੀ ਕਰੇਗਾ। ਐਨਰ ਜੀ ਲੋ ਜੀ ਫੀਲ ਹੁੰਦੀ ਹੈ ਹਨਾ ਦਿਨੇ ਚਾਹੇ ਤੁਸੀਂ ਕਿੰਨਾ ਵੀ ਸੋ ਲੋ ਲੇਕਿਨ ਮੈਨੂੰ ਲੱਗਦਾ ਕਿ ਰਾਤ ਦੀ ਸਲੀਪ ਜਿਹੜੀ ਐ ਉਹ ਬਹੁਤ ਜ਼ਰੂਰੀ ਹੈ।
ਹਾਂਜੀ, ਹਾਂਜੀ ਜੋ ਰਾਤ ਦੀ ਜ਼ਰੂਰਤ ਦਿਮਾਗ ਨੂੰ ਚਾਹੀਦੇ ਹੀ ਚਾਹੀਦੇ। ਸਾਰਾ ਦਿਨ ਜਿਵੇਂ ਦਿਮਾਗ ਮਿਹਨਤ ਕਰਦਾ ਏ। ਆਪਣੇ ਪੂਰੇ ਸਰੀਰ ਨੂੰ ਕੰਟਰੋਲ ਰੱਖਦਾ ਐ ਜੇ ਉਹੀ ਰਾਤ ਨੂੰ ਰੈਸਟ ਨਹੀਂ ਕਰੇਗਾ ਤੇ ਦੇਖੋ ਵੀ ਕੀ ਹ ਸਰੀਰ ਕੀ ਹਾਲ ਹੋਵੇਗਾ।
ਅ ਜੀ! ਜੀ! ਬਿਲਕੁਲ, ਬਿਲਕੁਲ ਨੀਂਦ ਅਸੀ ਸਾਡੀ ਲਵਾਂਗੇ ਤਾਂ
ਏ ਰਾਤ ਤਾਂ ਫੋਨ ਚਲਾਉਂਦੇ ਰਹਿੰਦੇ ਆ, ਅ ਅੱਧੀ ਰਾਤੀ ਸੌਦੇ ਆ ਜੀ ਸਵੇਰੇ ਫੇਰ ਲੇਟ ਉੱਠਦੇ ਆ ਜੀ।
ਬਿਲਕੁਲ, ਬਿਲਕੁਲ ਇਹੀ ਤਾਂ ਬੱਚਿਆਂ ਨੂੰ ਸਮਝਾਣਾ ਨਾ, ਕਿ ਰਾਤ ਨੂੰ ਸੂ ਟਾਈਮ ਨਾਲ ਸੋਣਾ ਬਹੁਤ ਜ਼ਰੂਰੀ ਐ ਹੈ ਨਾ, ਦੇਖੋ ਉਹੀਓ ਟਾਈਮ ਜੀ, ਨੀਂਦ ਜ਼ਰੂਰੀ ਐ ਦੇਖੋ ਤੁਹਾਡਾ ਜਿੱਦਾਂ ਸਾਰਾ ਦਿਨ ਤੁਸੀਂ ਸਰੀਰ ਨਾਲ ਆਪਣੀ ਮੇਹਨਤ ਕਰਦੇ ਹੋ ਤੇ ਰੋ ਬੋਡੀ ਜਦੋਂ ਰਿਲੈਕਸ ਮੋਡ ਤੇ ਜਾਂਦੀ ਐ। ਤਦੀ ਅੰਦਰੋਂ ਹੀਲ ਹੁੰਦੀ ਹੈ ਰਿਪੇਅਰ ਹੁੰਦੀ ਹੈ ਬੋਡੀ ਵੀ ਸਾਡੀ ਅੰਦਰੋਂ ਹਨਾ ਰਾਤ ਦਾ ਟਾਈਮ ਹੀ ਹੁੰਦਾ ਹੈ ਕਿ ਜਦ ਸਾਡੇ ਸਾਰੇ ਬੋਡੀ ਪਾਰਟਸ ਰੈਸਟ ਕਰਦੇ ਕਿ ਉਹਨਾਂ ਨੂੰ ਆਰਾਮ ਮਿਲ ਰਿਹਾ ਹੁਣ।
ਹਾਂਜੀ, ਜੇ ਆਪਾਂ ਟਾਈਮ ਨਾਲ ਜੀ ਰਾਤ ਨੂੰ ਸੋਵਾਂਗੇ ਸਵੇਰੇ ਟਾਈਮ ਨਾਲ ਉੱਠਾਂਗੇ। ਤੁਸੀਂ ਨੋਟ ਕਰਨਾ ਕਿ ਜਿਹੜੀ ਤੁਹਾਡੇ ਸਰੀਰ ਦਾ ਚਿਹਰਾ ਨਾ ਉਹ ਤਾਜ਼ਾ ਗਲੋ ਫ
ਬਿਲਕੁਲ, ਬਿਲਕੁਲ, ਬਿਲਕੁਲ ਹਾਂਜੀ, ਹਾਂਜੀ।
ਕਹਿੰਦੇ ਆ ਨਾ ਜੀ ਖੋਚ ਰੰਗ ਸਾਫ਼ ਕਰਨ ਵਾਸਤੇ ਆਪਾਂ ਨੂੰ ਜ਼ਿਆਦਾ ਸੋਹਣਾ
ਬਿਲਕੁਲ, ਬਿਲਕੁਲ ਜਿਆਦਾ ਤਾਂ ਨੀ ਮਤਲਬ ਜੋ ਸਾਨੂੰ ਸੱਤ ਤੋਂ ਅੱਠ ਘੰਟੇ ਤੇ ਸੋਨਾ ਹੀ ਚਾਹੀਦਾ ਜ਼ਿਆਦਾ ਵੀ
ਸੋਣਾ ਚਾਹੀਦਾ ਜੀ।
ਸੱਤ ਤੋਂ ਅੱਠ ਘੰਟੇ ਤਾਂ ਜ਼ਰੂਰੀ ਹੈ ਸੋਨਾ ਹਨਾ ਜਿਦੇ ਨਾਲ ਦੇਖੋ ਅਸੀਂ ਸਾਡੀ ਮੈਮੋਰੀ ਵੀ ਸ਼ਾਰਪ ਰਹੇਗੀ। ਅਸੀਂ ਟਾਈਮ ਨਾਲ ਅ ਮਤਲ ਅੱਛੀ ਨੀਂਦ ਲਵਾਂਗੇ ਤਾਂ ਐਨਰਜੀ ਵੀ ਰਹੇਗੀ। ਬੱਚਿਆਂ ਦੇ ਵਿੱਚ ਇਮਿਊਨਿਟੀ ਵੀ ਪਾਵਰਸ ਰਹੇਗੀ। ਔਰ ਕੰਮ ਕਰਨ ਚ ਵੀ ਸਾਡਾ ਜੀਅ ਲੱਗਦਾ ਐ।
ਸਭ ਤੋਂ ਮੇਨ ਦਿੱਕਤ ਆ ਕਿ ਜਦੋਂ ਆਪਾਂ ਰਾਤ ਨੂੰ ਸੋਵਾਂਗੇ ਨਾ।
ਹੂੰ, ਹੂੰ। ਜੀ ਜੀ ਜੀ, ਬਿਲਕੁਲ ਮੈਨੂੰ ਵੀ ਏਹ ਲੱਗਦਾ ਕਿ ਸੋਨ ਤੋਂ ਦੋ ਘੰਟੇ ਪਹਿਲੇ ਫੋਨ ਨੂੰ ਐ ਨਾ ਬੰਦ ਕਰਕੇ ਕੇ ਇੱਕ ਸਾਈਡ ਤੇ ਰੱਖ ਦੇਣਾ ਚਾਹੀਦਾ ਕਿ ਨਹੀਂ ਹੁਣ ਬਸ ਫੋਨ ਨੀ ਦੇਖਣਾ ਹੁਣ।
ਹਾਂਜੀ! ਤੁਸੀਂ ਦੇਖੋ ਕਿ ਜ਼ੇ ਆਪਾਂ ਫੋਨ ਨਾਲ ਸੌਣ ਤੋਂ ਦੋ, ਇੱਕ ਸੈਕਿੰਡ ਪਹਿਲਾਂ ਰੱਖਦੇ ਹਾਂ। ਜੋ ਚੀਜ਼ ਆਪਾਂ ਫੋਨ ਦੇ ਵਿੱਚ ਦੇਖੀ ਹੁੰਦੀ ਐ ਓਹ ਆਪਨੇ ਨੀਂਦ ਵਿੱਚ ਦਿਮਾਗ ਚ ਘੁੰਮਦੀ ਐ।
ਘੁੰਮਦੀ ਰਹਿੰਦੀ ਏ ਉਹ ਦਿਮਾਗ ਦੇ ਵਿੱਚ ਉਹ ਬੈਠ ਜਾਂਦੀ ਐ ਚੀਜ਼ ਹਾਂਜੀ, ਬਿਲਕੁਲ। ਹਾਂਜੀ ਹਾਂਜੀ, ਬਿਲਕੁਲ ਸਹੀ ਕਹਿ ਰੇ ਔ। ਬਿਲਕੁਲ, ਬੱਚਿਆਂ ਨੂੰ ਤਾਂ ਮੈਂ ਦੇਖਿਆ ਬਾਕੀ ਅੱਜ ਕੱਲ੍ਹ ਬੱਚੇ ਏਦਾਂ ਹੀ ਕਰਦੇ ਕਿ ਦੇਖੋ ਰਾਤ ਨੂੰ ਦੋ, ਦੋ ਵਜੇ ਤੱਕ ਮੈਸੇਜ ਆ ਰਹਾ ਹੈ ਬੱਚੇ ਚੈਟਿੰਗ ਕਰ ਰਹੇ ਹੈ ਬੱਚਿਆਂ ਨੂੰ ਬਸ ਓਈਉ ਸਮਝਾਈਦਾ ਹੈ। ਕਿ ਨਹੀਂ ਬੇਟਾ ਇਹ ਜ਼ਰੂਰੀ ਹੈ ਤੁਹਾਡਾ ਸਾਰਾ ਸਾਰ ਰਾ ਸਰੀਰ ਖਰਾਬ ਹੋ ਜਾਏਗਾ ਇਹਦੇ ਨਾਲ।
ਹਾਂਜੀ, ਹਾਂਜੀ ਸਾਰੀਆਂ ਸੋਸ਼ਲ ਮੀਡੀਆ ਦੇਖਦੇ ਰਹਿਨਾ ਜੀ ਰੀਲਸ, ਰੀਲਸ ਦੇਖਦੇ ਰਹਿਨਾ ਆ ਸਾਰ
ਬਿਲਕੁਲ, ਬਿਲਕੁਲ ਬਸ ਉਹੀ ਉਹ ਬੱਚਿਆਂ ਨੇ ਉਹਨੇ ਬੈਠੀ ਜੀ। ਬਿਲਕੁਲ ਮੈਂ ਓਹੀਉ ਬੱਚਿਆਂ ਨੂੰ ਸਮਝਾ ਰਹੀ ਸੀ ਬੈਠੀ ਹੋਈ ਮੈਂ ਕਿਹਾ ਬੇਟਾ ਠੀਕ ਹੈ ਦੇਖੋ ਅੱਜ ਦੇ ਟਾਈਮ ਦੇ ਵਿੱਚ ਇੰਨੀ ਫਾਸਟ ਲਾਈਫ ਹੋ ਗਈ ਹੈ ਕਿ ਬੋਡੀ ਨੂੰ ਰੈਸਟ ਕਰਨਾ ਟਾਈਮ ਨਹੀਂ ਹੈ ਇੱਕ ਸਿਰਫ ਰਾਤ ਤੁਹਾਨੂੰ ਚਾਰ, ਪੰਜ ਘੰਟੇ ਮਿਲਦੇ ਆ। ਇਹਦੇ ਚ ਤੁਹਾਨੂੰ ਫਰੀ ਸਟਰੈੱਸ ਫਰੀ ਹੋ ਕੇ ਸੌਣਾ ਬਹੁਤ ਜ਼ਰੂਰੀ ਉਹਦੇ ਚ ਵੀ ਤੁਸੀਂ ਰਾਤੀ ਸਟਰੈੱਸ ਲੈਂਦੇ ਜੇ ਉਹਦਾ ਲੜਾਈ ਹੋ ਗਈ ਉਹਦਾ ਫੋਨ ਆ ਗਿਆ। ਉਹਦੇ ਨਾਲ ਕੋਈ ਗੱਲਬਾਤ ਹੋ ਗਈ ਤੇ ਬਸ ਫੇਰ ਉਹ ਸਾਰੀ ਰਾਤ ਸਟਰੈਸ ਚ ਪਏ ਰਹਿੰਦੇ ਨੇ ਕਿ ਹੁਣ ਪਤਾ ਨੀ ਸਵੇਰੇ ਕੀ ਹੋਏਗਾ ਕੀ ਕਰਾਂਗੇ?
ਤਾਂ ਹੀ ਕਹਿੰਦੇ ਆ ਜੀ ਜਦੋਂ ਸੋਣ ਤੋਂ ਦੋ ਘੰਟੇ ਪਹਿਲਾਂ ਆਪਣਾ ਮਾਇੰਡ ਨੂੰ ਰਿਲੈਕਸ ਕਰੋ ਆਪਣੀ ਬੋਡੀ ਨੂੰ ਰਿਲੈਕਸ ਕਰੋ। ਫਰੈਸ਼ ਫੀਲ ਕਰਕੇ ਸੋਵੋ,
ਬਿਲਕੁਲ, ਬਿਲਕੁਲ।
ਹੁਣ ਤਾਂ ਵੈਸੇ ਜੇ ਗਰਮੀ ਹੈ ਕਈ ਲੋਕ ਤਾਂ ਰਾਤ ਨੂੰ ਨਹਾ ਕੇ ਸੌਦੇ ਹੈ ਉਹਨਾਂ ਨੂੰ ਕਹਿੰਦੇ ਕਿ ਰਾਤ ਨੂੰ ਨਾਹਾ ਕਿ ਵਧੀਆ ਨੀ ਆਉਂਦੀ ਸਾਨੂੰ।
ਹਾਂਜੀ-ਹਾਂਜੀ, ਬਿਲਕੁਲ ਨਹੀਂ ਨੀਂਦ ਤਾਂ ਆਉਂਦੀ ਚਲੋ ਰਾਤੀ ਥੋੜ੍ਹਾ ਆਪਣੇ, ਪੈਰਾਂ ਦੀ ਮਾ ਲ ਲਈ ਕੋਈ ਲੋਕਾਂ ਨੂੰ ਆਦਤ ਹੁੰਦੀ ਕਿ ਕੋਈ ਅੱਛੀ ਕਿਤਾਬ ਪੜ੍ਹ ਕੇ ਨੀਂਦ ਆਉਂਦੀ ਹੈ। ਇਹ ਤਾਂ ਚਲੋ ਅੱਛੀਆਂ ਆਦਤਾਂ ਨੇ ਕਿ ਜੇ ਤੁਸੀਂ ਕਿਤਾਬ ਪੜਦੇ ਹੋ ਜਾਂ ਕੋਈ ਅੱਛੀ ਆਦਤ ਹੈ ਹਨ ਨਾ ਫੋਨ ਦੇਖਣਾ ਲੱਗਦਾ ਸਭ ਤੋਂ ਬੁਰੀ ਆਦਤ ਹੈ ਇਨਸਾਨ ਦੀ, ਅੱਖਾਂ ਵੀ ਖਰਾਬ ਬੋਡੀ ਵੀ ਖਰਾਬ,
ਪਹਿਲਾਂ ਜਮਾਨੇ ਹੁੰਦੇ ਸੀ ਫੋਨ ਨੀ ਹੁੰਦੇ ਸੀ ਤਾਂ ਜਿਹੜੇ ਲੋਕ ਹੁੰਦੇ ਸੀ ਉਹਨਾਂ ਨੂੰ ਵਧੀਆ ਨੀਂਦ ਆਉਂਦੇ ਸੀ। ਤੁਸੀਂ ਦੇਖੋ ਕਿ ਕੂਲਰ ਏਸੀ ਨੀ ਹੁੰਦੇ ਸੀ ਲੋਕੀ ਛੱਤ ਤੇ ਸੌਂਦੇ ਸੀ ਬਦਲਾ ਥੱਲੇ। ਉਹਨਾਂ ਨੂੰ ਅੱਛੀ ਨੀਂਦ ਆਉਂਦੀ ਸੀ ਕਿ ਦਾਦੀ ਮਾਂ ਦੀਆਂ ਕਹਾਣੀਆਂ ਸੁਣੀ ਤੇ ਅੱਛੀ ਨੀਦ ਆਵੇ।
ਹਾਂ, ਬਿਲਕੁਲ। ਕਿਹਾ ਸੀ ਬੱਚੇ ਆਪਣੇ ਪੇਰੈਂਟਸ ਦੇ ਨਾਲ ਟਾਈਮ ਸਪੈਂਡ ਕਰਦੇ ਸੀ ਆਰਾਮ ਨਾਲ ਉਹਨਾਂ ਦੇ ਕੋਲ ਸੁਣਦੇ ਸੀਗੇ। ਹਨਾ ਹੁਣ ਤਾਂ ਬੱਚੇ ਵੀ ਦੇਖੋ ਤੁਹਾਡੇ ਕੋਲ, ਤੁਹਾਡੇ ਕੋਲ ਨਹੀਂ ਸੋਦੀਆਂ ਬੱਚੇ ਗੀਆਂ ਸਾਨੂੰ ਸੈਪਰੇਟ ਰੂਮ ਦੇ ਤੁਸੀਂ ਅਲਗ ਰੂਮ ਚ ਸੋਵਾਂਗੇ ਆਪਣੇ ਪਤਾ ਨੀ ਸੌਂਦੇ ਹੈ ਜਾਗਦੇ ਹੈ ਕੁਝ ਨੀ ਪਤਾ ਅੱਜ ਕੱਲ੍ਹ।
ਜੇ ਉਹ ਆਜ਼ਾਦੀ ਮੰਗਦੇ ਆ ਜੀ ਅੱਜ ਕੱਲ੍ਹ,
ਜੀ ਹਾਂਜੀ, ਹਾਂਜੀ, ਬਿਲਕੁਲ, ਹੋਰ ਬੱਚਿਆ ਨੂੰ ਵੀ, ਗੱਲ ਸਮਝਾਣ ਦੀ ਜ਼ਰੂਰਤ, ਨਾ ਕਿ ਦੇਖੋ ਬੱਚੇ ਦਾ ਵੇਟ ਕਿੰਨਾ ਵੱਧਦਾ ਜਾ ਰਿਹਾ ਸੀ ਚੱਕਰ ਕਿ ਬੱਚੇ ਰਾਤੀ ਟਾਈਮ ਨਾਲ ਸੁਣਦੇ ਨੀ ਹੈ ਤਾਂ ਫਿਰ, ਕੁਛ ਖਾਣ ਨੂੰ ਮੰਗਦੇ ਕੁੱਛ ਡੱਬਦੇ ਰਹਿਣਗੇ। ਕਿ ਕੋਈ ਬਿਸਕਿਟ ਖਾ ਲਈਏ ਕੋਈ ਨਮਕੀਨ ਖਾ ਲਈਏ ਕੋਈ ਸਨੈਕ ਖਾ ਲਈਏ ਉਹ ਬੱਚਿਆਂ ਦਾ ਵੇਟ ਵੱਧਦਾ ਜਾ ਰਿਹਾ ਇਸ ਕਰਕੇ।
ਜਿੰਨੀ ਆਪਾਂ ਨੀਂਦ ਕਰਾਂਗੇ ਜੀ ਉਨੀ ਆਪਾਂ ਬਿਮਾਰੀਆਂ ਤੋਂ ਵੀ ਦੂਰ ਰਵਾਂਗੇ।
ਜੀ, ਜੀ, ਬਿਲਕੁਲ, ਬਿਲਕੁਲ, ਬਿਲਕੁਲ।
ਮੈਟਾਬੋਲਿਜ਼ਮ ਹੁੰਦਾ ਜੀ ਉਹ ਆਪਾਂ ਨੀਂਦ ਨੂੰ ਨੀਂਦ ਉਹਨੂੰ ਕੰਟਰੋਲ ਕਰਦੀ ਹੈ ਨਾ ਪ੍ਰੋਪਰ ਤਰ੍ਹਾਂ,
ਹੂੰ, ਬਿਲਕੁਲ, ਬਿਲਕੁਲ ਬੋਡੀ ਨੂੰ ਹੀ ਆਪਣਾ ਜਿਆਦਾ ਤੱਕ ਸੋਵਾਂਗੇ ਨਹੀਂ, ਅੰਦਰੋਂ ਬੋਡੀ ਪਾਰਟ ਬੋਡੀ ਡਿਟੋਕਸ ਕਿਸ ਟਾਈਮ ਹੋਏਗੀ ਰਾਤ ਦੇ ਟਾਇਮ ਤਾਂ ਹੋਏਗੀ ਨਾ ਸਾਡੀ ਬੋਡੀਟੋਕਸ ਤਾਂ ਅਸੀਂ ਉਹੀ ਟਾਈਮ ਖ਼ਰਾਬ ਕਰ ਦਿੰਦੇ ਆ ਤਾਂ ਸਾਡੀ ਸਾਰੀ ਦੇਖੋ ਬੋਡੀ ਅੰਦਰੋਂ ਹਿਲ ਜਾਂਦੀ ਹੈ ਪਰੇਸ਼ਾਨ ਹੋ ਜਾਂਦੀ ਉਹ ਵੀ, ਸਾਡਾ ਤੁਹਾਨੂੰ ਰੋਟੀ ਹਜ਼ਮ ਨੀ ਹੋਏਗੀ ਤੁਹਾਡੇ, ਪੇਟ ਚ ਇਦਾਂ ਹੀ ਪਈ ਰਹੀ ਕਿਉਕਿ ਬੋਡੀ ਕੰਮ ਹੌਲੀ ਕਰਨਾ ਸ਼ੁਰੂ ਕਰ ਦਿੰਦੀ ਹੈ ਤੁਸੀਂ ਜਾਗਦੇ ਰਹਾਂਗੇ, ਟਾਈਮ ਨਾਲ ਸੋਵਾਂਗੇ ਤੇ ਬੋਡੀ ਸਾਡੇ ਆਰਾਮ ਨਾਲ ਕੰਮ ਕਰਦੀ ਹੈ। ਕਿ ਹਾਂ ਠੀਕ ਆ ਮੈਂ ਫਰੀ ਆਰਾਮ ਕਰਨਾ ਕੰਮ ਕਰਨਾ ਹੈ।
ਜ਼ਰੂਰੀ ਹੈ ਜੀ ਟਾਈਮ ਸਿਰ ਸੋਣਾ ਟਾਈਮ ਸਿਰ ਉੱਠਣਾ ਬਹੁਤ ਜ਼ਰੂਰੀ ਹੈ ਨੀਂਦ ਸਰੀਰ ਲਈ,
ਹੂੰ, ਬਸ ਉਹੀ ਹੈ ਦੇਖੋ ਟਾਈਮ ਨਾਲ ਸੋ ਜਾਂਦੇ ਹਾਂ ਤਾਂ ਐਨਰਜੀ ਵੀ ਆਪਣੇ ਬੋਡੀ ਦੇ ਵਿੱਚ ਬਣੀ ਰਹਿੰਦੀ ਹੈ ਇਦਾਂ ਹੀ ਹਨਾ,
ਸਾਰਾ ਕੰਮ ਆਪਣੇ, ਸਮੇਂ ਸਿਰ ਹੁੰਦਾ ਜੇ ਆਪਾਂ ਸਮੇਂ ਸਿਰ ਸੋਵਾਂਗੇ ਸਮੇਂ ਸਿਰ ਉੱਠਾਂਗੇ ਤੇ ਸਮੇਂ ਸਿਰ ਆਪਣੇ ਕੰਮ ਹੋਣਗੇ।
ਬਿਲਕੁਲ, ਬਿਲਕੁਲ, ਬਿਲਕੁਲ, ਬੱਚੇ ਨੀ ਅੱਜ ਕੱਲ੍ਹ ਦੇ ਸਮਝ ਕੇ ਰਾਜੀ ਨਾ ਦੇਖੋ ਬੱਚੇ ਦੀ ਇੱਕ ਛੁ ਛੁੱਟੀ ਹੁੰਦੀ ਉਸੇ ਦਿਨ ਬੱਚੇ ਆਪਣਾ ਰੂਟੀਨ ਸਾਰਾ ਖਰਾਬ ਕਰ ਲੈਂਦੇ ਆ, ਫੇਰ ਅਗਲੇ ਦਿਨ ਸਕੂਲ ਜਾਣਾ ਹੁੰਦਾ ਬੱਚੇ ਕਿੰਨੇ ਪਰੇਸ਼ਾਨ ਹੁੰਦੇ ਨੇ।
ਸਵੇਰੇ ਉੱਠਦੇ ਨੇ ਜੀ ਫਿਰ ਰਾਤ ਨੂੰ ਲੇਟ ਸੌਦੇ ਹੈ। ਸਵੇਰੇ ਫੇਰ ਜੀ ਉੱਠਦੇ ਨੀ ਗੇ ਉਠਾਉਣਾ ਬੜਾ ਮੁਸ਼ਕਿਲ ਹੁੰਦਾ ਹੈ ਜੇ ਉਹਨਾਂ ਨੂੰ,
ਹੂੰ, ਬਿਲਕੁਲ ਉਹੀ ਦੇਖਿਆ ਪੇਪਰਾਂ ਦੇ ਵਿੱਚ ਮੈਂ ਦੇਖਦੀ ਹਾਂ ਬੱਚੇ ਜਿਹੜਾ ਰਾਤ ਰਾਤ ਨੂੰ ਪੜ੍ਹਦੇ ਰਹਿੰਦੇ ਆ ਬੈਠ ਕੇ ਦੋ ਦੋ ਤਿੰਨ ਤਿੰਨ ਵਜੇ ਤੱਕ, ਮੈਨੂੰ ਇਹ ਨੀ ਸਮਝ ਆਉਂਦੀ ਬੱਚੇ ਜਾ ਕੇ ਫਿਰ ਇਗਜ਼ਾਮ ਉੱਥੇ ਲਿਖਦੇ ਕਿਦਾਂ ਕਿ ਮਾਈੰਡ ਤੁਹਾਡੇ ਨੂੰ ਲੱਦਾ ਕਿ ਤਾ ਹੀ ਰਹਿੰਦਾ ਮਾਈਡ ਅੱਖਾਂ ਤੁਹਾਡੀਆਂ ਖੁੱਲ੍ਹੀਆਂ ਬੇਸ਼ੱਕ ਤੋਂ ਲੇਕਿਨ ਤੁਹਾਡੀ ਸੋਚਣ ਦੀ ਸ਼ਕਤੀ ਕੰਮ ਹੋ ਜਾਂਦੀ ਹੈ। ਫੇਰ ਬੱਚੇ ਕਹਿੰਦੇ ਕਿ ਸਾਡਾ ਇਗਜ਼ਾਮ ਅੱਛਾ ਨਹੀਂ ਹੋਇਆ ਕਿ ਤੁਸੀਂ ਰੈਸਟ ਤਾਂ ਕੀਤਾ ਹੀ ਨਹੀਂ ਬੋਡੀ ਨੂੰ ਆਰਾਮ ਨਹੀਂ ਦਿੱਤਾ, ਤਾਂ ਮਾਇੰਡ ਨੂੰ ਤੁਸੀਂ ਰੈਸਟ ਨ ਕਰਵਾਇਆ ਤੁਹਾਨੂੰ ਕਿੱਥੋਂ ਕੋਈ ਚੀਜ਼ ਯਾਦ ਰਹੇਗੀ। ਬੋਡੀਈ ਨਾ ਫਿਰ ਉਸ ਟ ਤੁਸੀਂ ਬੇਸ਼ੱਕ ਜਾ ਰਹੇ ਹੋੇਨ ਤੁਹਾਡਾ ਮੰਡ ਆਂਦਾ ਉਸ ਟਾਈਮ ਸਮਝ ਨਹੀਂ ਆਂਦੀ
ਹਾਂਜੀ ਹਾਂਜੀ
ਹਨਾ ਸੋਚਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਇਨਸਾਨ ਦੀ
ਕਈ ਬੱਚੇ ਇਸ ਤਰ੍ਹਾਂ ਕਿ ਰਾਤ ਨੂੰ ਟਾਈਮ ਸਿਰ ਸੌਂਦੇ ਨੇ ਸਵੇਰੇ ਉੱਠਦੇ ਨੇ ਜੇ ਸਕੂਲ ਜਾਓ ਤੇ ਉਹ ਨੂੰ ਕੁਛ ਪਤਾ ਨ ਹੁੰਦਾ ਅੱਜ ਕਲਾਸ ਚ ਕੀ ਕਰਇਆ ਕੀ ਪੜ੍ਹਾਇਆ ਕੀ ਲਿਖਾਇਆ ਹੈ ਕੁੱਝ ਜੀ ਉਹਨਾ ਨੂੰ ਸਮਝ ਨ
ਬਿਲਕੁਲ ਉਹੀਓ ਗੱਲ ਹੈ ਨਾ ਕਿ ਉਸ ਟਾਈਮ ਉਨਾਂ ਦੀ ਬੋਡੀ ਤਾਂ ਜਾਗ ਰਹੀ ਹੁੰਦੀ ਹੈ ਕੰਮ ਮਕਿ ਆਪਣਾ ਮਾਈਡ ਸੁੱਤਾ ਹੁੰਦਾ ਹਾਂ ਬਿਲਕੁਲ ਬੱਚੇ ਕੰਮ ਫੋਕਸ ਨਹੀਂ ਕਰ ਪਾਂਦੇ।
ਜਿਵੇਂ ਰਿਪੇਅਰ ਜ਼ਰੂਰਤ ਹੈ ਨਾ ਉਹ ਦਿਮਾਗ ਆਪਣੇ ਆਪ ਨੂੰ ਸੋਨ ਆਪਾਂ ਰਿਪੇਅਰ ਹੋ ਜਾਂਦੇ ਹਾਂ ਆਪਾਂ
ਬਿਲਕੁਲ ਜੀ ਬਿਲਕੁਲ ਬੋਡੀ ਨੂੰ ਹੀ ਜਿੱਦਾਂ ਬਿਲਕੁਲ ਰੈਸਟ ਚਾਹੀਦਾ ਹੈ ਕਿ ਆਪਣੇ ਮਾਇੰਡ ਨੂੰ ਵੀ ਆਪਣੀ ਸਾਰੇ ਬੋਡੀ ਸੀ ਦੇਖੋ ਰਿਲੈਕਸ ਮੋਡ ਤੇ ਜਾਏਗਾ ਤੁਸੀਂ ਸੋਵਾਂਗੇ ਤਾਂ ਸੋਣ ਤੋਂ ਬਾਅਦ ਸਾਨੂੰ ਨੀ ਪਤਾ ਹੁੰਦਾ ਨਾ ਬੋਡੀ ਕਿੱਦਾਂ ਕੰਮ ਕਰ ਰਹੀ ਹੈ ਸਾਡੀ ਲੇਕਿਨ ਤੁਸੀਂ ਉੱਠੋ ਕੇ ਦੇਖੋ ਤੁਹਾਡੀ ਬੋਡੀ ਤਾਨੂੰ ਭੁੱਖ ਵੀ ਲੱਗ ਜਾਏਗੀ ਉੱਠ ਸਭ ਕੁਛ ਦੇਖੋ ਤੁਡਾ ਡਾਇਜਸਟ ਹੋ ਜਾਏਗਾ ਆਪਣੇ ਆਪ ਹੀ ਹਨਾ।
ਹਾਂਜੀ ਹਾਂਜੀ ਤੁਸੀਂ ਬੱਚੇ ਦੇਖਲਓ ਜੀ ਛੋਟੇ ਜਿਹੇ ਤਿੰਨ ਮਹੀਨੇ ਦਾ ਬੱਚਾ ਚਾਰ ਮਹੀਨੇ ਦਾ ਬੱਚਾ ਜੇ ਆਪਣੀ ਕੱਚੀ ਨੀਂਦ ਵਿੱਚ ਉੱਠ ਜਾਂਦਾ ਹੈ
ਕਿੱਦਾਂ ਪਰੇਸ਼ਾਨ ਹੁੰਦਾ ਹੈ ਜੀ ਜੀ ਬਿਲਕੁਲ ਬਿਲਕੁਲ
ਇੱਕ ਛੋਟੇ ਜਿਹੇ ਬੱਚੇ ਨੂੰ ਪਤਾ ਕਿ ਮੈ ਨ ਇੰਨੀ ਕੋਈ ਦਿਮਾਗ ਵੀ ਤਾਜ਼ਾ ਫੀਲ ਨ ਆਪਾਂ ਕੈਂਦੇ ਬੱਚਾ ਚਿੜ ਚਿੜਾ ਹੋਇ ਆ ਪਿਆ ਨੀਂਦ ਨੀ ਪੂਰੀ ਹੋਈ ਇਹਦੀ
ਖਿੱਚਦੇ ਆ ਬੱਚੇ ਫੇਿਰ ਹਨਾ ਕੰਮ ਦੇ ਵਿੱਚ ਨਹੀਂ ਬੱਚੇ ਵੀ ਛੋਟੇ ਛੋਟੇ ਬੱਚੇ ਪਰੇਸ਼ਾਨ ਹੋ ਜਾਂਦੇ ਆ
ਇਹ ਤਾਂ ਹੈ ਹਾਂਜੀ ਜੀ ਹਾਂਜੀ ਸਾਡੇ ਬੱਚੇ ਜੀ ਸਾਰੇ ਹੁਣ ਛੁੱਟੀ ਹੈ ਫੋਨ ਚਲਾਉਂਦੇ ਰੈਂਦੇ ਹੈ
ਹਮ ਹਮ ਹਮ
ਜਾਗਦੇ ਰੈਂਦੇ ਆ ਜੀ
ਬਸ ਬਸ ਇਹ ਵੀ ਕੰਮ ਖਰਾਬ ਹੈ ਠੀਕ ਹੈ ਕਿ ਦੁਪਹਿਰੇ ਵੀ ਚਲੋ ਠੀਕ ਹੈ ਛੋਟੀ ਜਿਹੀ ਪੰਦਰਾਂ ਵੀਹ ਮਿੰਟ ਦੀ ਨੈਪ ਲੈ ਲੋ। ਲੇਕਿਨ ਬੱਚੇ ਕੈਂਦੇ ਕਿ ਦੋ ਦੋ ਘੰਟੇ ਸੋ ਜਾਂਦੇ ਫਿਰ ਉਨੂੰ ਰਾਤ ਨੂੰ ਨੀਂਦ ਦੀ ਨਹੀਂ ਆਂਦੀ ਟਾਈਮ ਨਾਲ ਤੁਹਾਨੂੰ ਕੀ ਕਰਨਗੇ ਫਿਰ ਕੈਂਦੇ ਅਸੀਂ ਫੋਨ ਦੇਖਾਂਗੇ ਜੀ ਬਿਲਕੁਲ
ਸਰੀਰ ਨੂੰ ਬਿਮਾਰੀਆਂ ਹੀ ਤਾਂ ਹੀ ਲੱਗੀਆਂ ਹੋਈਆਂ ਜੀ ਰਾਤ ਨੂੰ ਦੇਰ ਨਾ ਸੋਣਾ ਸਵੇਰੇ ਦੇਰ ਨਾਲ ਉੱਠਣਾ ਜੀ ਪਹਿਲਾਂ ਜਮਾਨੇ ਚ ਹੁੰਦਾ ਸੀ ਲੋਕ ਕਿ ਟਾਈਮ ਸਿਰ ਨੇਰਾ ਹੋ ਗਿਆ ਜੀ ਸੋ ਜਾਂਦੇ ਸੀ ਸਵੇਰੇ ਟਾਈਮ ਸਿਰ ਉੱਠਦੇ ਸੀ।
ਬਿਲਕੁਲ ਬਾਈ ਹੁਣ ਤਾਂ ਲੋਕਾਂ ਦੇ ਡਿਨਰ ਦਾ ਟਾਈਮ ਹੀ ਨਹੀਂ ਹੈ ਦਸ ਦਸ ਵਜੇ ਤੱਕ ਤਾਂ ਲੋਕੀ ਡਿਨਰ ਵੀ ਸੋਚ ਹੁੰਦੇ ਬਿਨ ਕੀ ਬਣਾਣਾ ਅਜੇ ਦਸ ਵਜੇ ਤੱਕ ਹੀ
ਹਾਂਜੀ
ਹਨਾ ਕਿਸ ਟਾਈਮ ਖਾਣਗੇ ਤਾਂ ਕਿਸ ਟਾਈਮ ਡਾਇਜਸਟ ਹੋਏਗਾ ਤਾਂ ਫਿਰ ਕਿਸ ਟਾਈਮ ਤੁਸੀਂ ਸੋਗੇ
ਅੱਜ ਕੱਲ ਦੀ ਰੂਟੀਨ ਗ਼ਲਤ ਹੋਈ ਪਏ ਜੀ
ਬਿਲਕੁਲ ਬਿਲਕੁਲ ਉਹੀ ਹੈ ਨਾ ਤਦੀ ਤਾਂ ਸਾਡੇ ਸਭ ਕੁਛ ਰੂਟੀਨ ਖ਼ਰਾਬ ਕਰਨ ਦੇ ਵਜ੍ਹ ਨਾਲ ਤੇ ਸਭ ਕੁੱਛ ਖਰਾਬ ਹੋ ਗਿਆ ਸੋਨਾ ਦਾ ਵੀ ਟਾਈਮ ਨਾ ਨੀ ਉੱਠਣਾ ਵੀ ਟਾਈਮ ਨਾ ਨੀ ਬਿਲਕੁਲ ਬਿਲਕੁਲ ਬਿਲਲ ਬੱਚਿਆਂ ਨੂੰ ਦੇਖੋ ਕਿੰਨੀਆਂ ਬਿਮਾਰੀਆਂ ਲੱਗਦੀਆਂ ਜਾ ਰਹੀਆਂ ਹੈ
ਗੁਆਂਢੀਆਂ ਦੇ ਲੋਕ ਹੈਂ ਕਿ ਉਨਾਂ ਨੂੰ ਆਦਤ ਹੈ ਕਿ ਅਸੀਂ ਜੇ ਸੋਣਾ ਰਾਤ ਨੂੰ ਨੀਂਦ ਸਾਨੂੰ ਤਖ਼ਤ ਨੀ ਹੈਗੀ ਜਦ ਤੱਕ ਅਸੀਂ ਚਾਹ ਨੀ ਪੀਂਦੇ ਸੀ ਕਈ ਲੋਕਾਂ ਦੀ ਆਦਤ ਬਣੀ ਹੋਈ ਹੈ ਜ
ਅੱਛਾ ਜੀ ਨਹੀਂ ਨਹੀਂ ਇਹ ਵੀ ਤਾਂ ਬਹੁਤ ਨੁਕਸਾਨ ਕਰਦੀ ਠੀਕ ਹੈ ਦੁੱਧ ਤੁਸੀਂ ਪੀ ਸਕਦੇ ਹੋ ਗਰਮ ਥੋੜ੍ਹਾ ਆਪਣਾ ਕੁੱਛ ਲੈ ਕੇ ਹਨਾ ਉਹ ਤਾਂ ਤੁਹਾਨੂੰ ਅੱਛਾ ਚਲੋ ਬੋਡੀ ਰਿਲੈਸ ਹੋਏਗੀ ਤੁਹਾਡੀ ਬਾਰੇ ਚਾਹ ਪੀਣਾ ਤਾਂ ਮੈਨੂੰ ਲੱਗਦਾ ਕਿ ਗਲਤ
ਹਾਂਜੀ ਉਹ ਇੱਕ ਦਿਨ ਗੱਲ ਕਰ ਰਹੇ ਸੀ। ਕੈਂਦੇ ਸੱਤਾਂ ਨੂੰ ਤੱਕ ਨੀ ਨੀ ਆਉਂਦੀ ਜਿੱਦੋਂ ਤੱਕ ਅਸੀਂ ਰਾਤ ਨੂੰ ਚਾਹ ਨੀ ਪੀਂਦੇ ਸਰਦੀ ਹੋਵੇ ਗਰਮੀ ਹੋਵੇ। ਸਾਡੀ ਨੀਂਦ ਨੀ ਕੈਂਦੇ ਸਾਨੂੰ ਨੀਂਦ ਹੀ ਨਹੀਂ ਆਂਦੀ ਜੋਂ ਤੱਕ ਅਸੀਂ ਚਾਹ ਨੀ ਪੀਂਦੇ
ਬਿਲਕੁਲ ਬਿਲਕੁਲ ਜੀ ਲੋਕਾਂ ਨੇ ਖੁਰਾਬ ਆਦਤਾਂ ਪਾਈਆਂ ਉਹਨਾਂ ਨੂੰ ਸੁਧਾਰਨਾ ਚਾਹੀਦਾ ਹੈ ਚਲੋ ਜੀ ਤੁਸੀਂ ਵੀ ਆਪਣੇ ਬੱਚੇ ਬੱਚੇ ਨੂੰ ਸਮਝਾਉਣਾ, ਮੈਂ ਵੀ ਸਮਝਾਵਾਂਗੀ ਆਪਣੇ ਬੱਚਿਆਂ ਨੂੰ, ਮੈਂ ਤਾਂ ਸਮਝਾਈ ਦੀ ਸੀਗੀ ਸੋਣਾ ਬਹੁਤ ਜ਼ਰੂਰੀ ਹੈ
ਹਾਂਜੀ
ਚਲੋ, ਠੀਕ ਹੈ ਜੀ, ਫੇਰ ਤੁਹਾਡੇ ਨਾਲ ਗੱਲ ਕਰਦੀ ਹਾਂ, ਓਕੇ ਜੀ, ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ